ਸਸ ਰੀ ਕਾਲ, ਹੋਰ ਕੀ ਹਾਲ-ਚਾਲ ਤੁਆਡੇ?
ਵਧੀਆ ਤੁਸੀਂ ਸੁਣਾਓ।
ਸੁਣਾਓ। ਬਸ ਵਧੀਆ ਸਾਡੇ ਵੀ ਮੈਂ ਕਿਹਾ ਚਲੋ ਅੱਜ ਤੁਆਡੇ ਨਾਲ ਗੱਲ ਕਰਦੇ ਆ ਕਿ ਆਪਾਂ ਜੇੜਾ ਬਾਹਰ ਤੋਂ ਖਾਣਾ ਖਾਂਦੇ ਨੇ ਔਰ ਜਿਹੜਾ ਅ ਤੁਹਾਨੂੰ ਪਤਾ ਈ ਏ ਜਿਹੜਾ ਖਾਣਾ ਹੁੰਦਾ ਉਹ ਤਾਂ ਸਾਡੇ ਲਈ ਕਿੰਨਾ ਜ਼ਰੂਰੀ ਹੋ ਗਿਆ ਏ। ਕਿਉਂਕਿ ਆਪ ਮੈਨੂੰ ਤਾਂ ਇਹੀ ਲੱਗਦਾ ਕੀ ਜੇੜਾ ਖਾਣਾ ਸਾਨੂੰ ਖਾਣਾ ਚਾਈਦੈ ਓ ਪੋਸ਼ਟਿਕ ਵੀ ਹੋਣਾ ਚਾਈਦਾ ਐ, ਤੇ ਸਾਡੀ ਸਿਹਤ ਲਈ ਵਧੀਆ ਵੀ ਹੋਣਾ ਚਾਈਦਾ ਜਿਦੇ ਨਾਲ ਸਾਨੂੰ ਮਤਲਬ ਤਾਜ਼ਗੀ ਤੰਦਰੁਸਤੀ ਵੀ ਮਿਲੇ ਕਿਉਂਕਿ ਅੱਜ-ਕੱਲ੍ਹ ਦੀ ਜੇੜੇ ਲੋਕਾਂ ਦੀ ਜ਼ਿੰਦਗੀ ਏ ਉਹ ਮਤਲਬ ਖਾਣ-ਪਾਣ ਦੀ ਆ ਦਤਾਂ ਕਿੰਨੀ ਗਲਤ ਹੋ ਗਈ ਐ।
ਹੁਨ ਲੋਕੀ ਬਾਹਰ ਦਾ ਖਾਣਾ ਜ਼ਿਆਦਾ ਖਾਂਦੇ ਨੇ, ਤੇ ਘਰ ਦਾ ਖਾਣਾ-ਖਾਣਾ ਥੋੜ੍ਹਾ ਘੱਟ ਪਸੰਦ ਕਰਦੇ ਨੇ ਕਈ ਲੋਕ ਤੁਸੀਂ ਵੇਖਿਆ ਹੋਏਗਾ।
ਹਾਂਜੀ-ਹਾਂਜੀ। ਦੇਖੋ ਤੁਸੀਂ ਦੇਖਿਆ ਈ ਏ ਹਾਂ। ਕਿ ਭੋਜਨ ਸਾਡੀ ਜ਼ਿੰਦਗੀ ਦੀ ਨਾ ਕਰਦੇ ਕਿ ਏਕ ਤਰ੍ਹਾਂ ਦੀ ਜ਼ਰੂਰਤ ਬਣ ਗਈ ਐ, ਠੀਕ ਏ ਜੇ ਆਪਾਂ ਸਰੀਰ ਨੂੰ ਜੇ ਆਪਾਂ ਪੋਸ਼ਟਿਕ ਜਿਵੇਂ ਤੁਸੀਂ ਕੈ ਰੈ ਓ। ਪੌਸ਼ਟਿਕ ਖਾਣਾ ਤੇ ਸੰਤੁਲਿਤ ਖੁਰਾਕ ਆਪਣੇ ਲਈ ਸਰੀਰ ਨੂੰ ਜ਼ਰੂਰੀ ਚੀਜ਼ ਹੋ ਗਈ ਏ। ਕਿਉਂਕਿ ਅੱਜ ਦੇ ਜੇੜੇ ਰਫਤਾਰ ਤੇਜ਼ ਏਨੀ ਵੱਧ ਰਈ ਐ ਜੀਵਨ ਚ ਉਂਦੇ ਨਾਲ ਕੈਂਦੇ ਆਂ ਕਿ ਆਪਾਂ ਨੂੰ ਖਾਣ-ਪੀਣ ਦੀਆਂ ਆਦਤਾਂ ਨੂੰ ਦੇ ਵਿੱਚ ਕਾਫ਼ੀ ਚੇਂਜ ਆ ਗਿਆ ਬਦਲਾਅ ਆ ਗਿਆ ਐ। ਚੱਲ ਓਕੇ, ਬੋਤ ਸਾਰੇ ਲੋਕ ਕੀ ਕਰਦੇ ਏ ਕਿ ਹੁਣ ਦੇਖੋ ਤੁਸੀਂ ਵੇਖਿਆ ਫਾਸਟ-ਫੂਡ ਹੀ ਸਭ ਤੋਂ ਜਾਦਾ ਪਸੰਦ ਕਰਦੇ ਨੇ, ਓਨਾਂ ਨੂੰ ਦੇਖ ਕੇ ਓਨਾਂ ਦਾ ਮਨ ਕੈਦੇ ਆ ਅਹ ਅੰਦਰੋਂ ਮਨ ਉਂਦਾ ਪਰਚਾਂਦੇ ਆ। ਕਿ ਹਾਂ ਬਈ ਮੈਨੂੰ ਅਹ ਕੈਂਦੇ ਓ ਚੀਜ਼ਾਂ ਨੂੰ ਵੇਖ ਕੇ ਜਿਵੇਂ ਜੇੜੀ ਚੀਜ਼ ਆਪਾਂ ਵਧੀਆ ਹੁੰਦੀ ਐ ਵੇਖ ਕੇ ਆਕਰਸ਼ਿਤ ਹੋ ਜਾਂਨੇ ਆਂ ਨਾ ਸੇਮ ਓਵੇ ਈ ਅੱਜ-ਕੱਲ ਲੋਕੀ ਖਾਣ ਵਾਲੇ ਚੀਜ਼ਾਂ ਨੂੰ ਵੀ ਵੇਖ ਕੇ ਬੋਤ ਆਕਰਸ਼ਿਤ ਹੁੰਦੇ ਆ‌ ਕਿਉਂਕਿ ਬਾਰ ਦੀ ਚੀਜ਼ਾਂ ਲੱਗ-ਲੱਗ ਤਰ੍ਹਾਂ ਦੀਆਂ ਮਿਲਦੀਆਂ ਨੇ ਆਪਾਂ ਨੂੰ ਜਦਕਿ ਆਪਾਂ ਦੇਖੋ ਤੁਸੀਂ ਕਰੇ ਜੇੜਾ ਆਪਾਂ ਬਣਾਂਣੇ ਆਂ ਸਾਫ਼-ਸੁਥਰਾ ਬਣਾਣੇ ਆਂ ਵਧੀਆ ਬਣਾਣੇ ਆਂ ਓ ਆਪਣੀ ਏਹੋ ਜੀ ਚੀਜ਼ ਬਣਾਣੇ ਆਂ ਜੇੜੇ ਤੁਸੀਂ ਸਿਹਤਮੰਦ ਲਈ ਵੀ ਆਪਾਂ ਸ ਸਰੀਰ ਲਈ ਵੀ ਚੰਗੀ ਹੁੰਦੀ ਐ। ਕਿ ਹੈਲਥੀ ਚੀਜ਼ ਬਣਾਣੇ ਆਂ ਆਪਾਂ, ਕਿਉਂਕਿ ਆਪ ਆਪਣੇ ਹੈਲਥ ਲਈ ਬੋਤ ਜ਼ਰੂਰੀ ਏ। ਦੋਵਾਂ ਦੀ ਕੈਂਦੇ ਐ ਆਪਣੀ ਹਿੰਮਤ ਏ। ਜ਼ਿੰਦਗੀ ਦੇ ਵਿੱਚ, ਠੀਕ ਐ ਤੇ ਪਰ ਸਿਹਤ-ਸਿਹਤ ਦੇ ਨਜ਼ਰੀਏ ਦੇ ਸਾਬ ਨਾਲ ਈ ਕੈਂਦੇ ਤੁਸੀਂ ਕਾੱਰ ਦਾ ਖਾਣਾ ਖਾ ਖਾਓਗੇ ਤੇ ਜਾਦਾ
ਹੈਲੋ। ਹੈਲੋ।
ਹਾਂਜੀ।
ਏਹ ਫਾਸਟ ਫੂਡ ਖਾਂਦੇ ਨੇ ਤੇ ਓ ਸਾਡਾ ਮਨੋਰੰਜਨ ਦਾ ਵੀ ਏਕ ਅਜੰਡਾ ਬਣ ਜਾਂਦਾ ਏ ਨਾ। ਆਪਾਂ ਕਿਥੇ ਯਾਤਰਾ ਵਗੈਰਾ ਕਰਦੇ ਆ ਤਾਂ ਓਥੇ ਵੀ ਰਸਤੇ ਵਿੱਚ ਵੀ ਫਾਸਟ ਫੂਡ ਹੁੰਦਾ ਐ ਜੈੜਾ ਓ ਸਾਨੂੰ ਆਸਾਨੀ ਨਾਲ ਮਿਲ ਜਾਂਦਾ ਐ। ਪਰ ਫਾਸਟ ਫੂਡ ਦੇਖਿਆ ਹੋਏਗਾ, ਤੁਸੀਂ ਨੁਕਸਾਨ ਵੀ ਬੋਤ ਹੁੰਦੇ ਨੇ ਕਿਉਂਕਿ ਓਦੇ ਵਿੱਚ ਤੇਲ-ਵੇਲ ਬੋਤ ਜਾਦਾ ਹੁੰਦਾ ਐ।